ਹੈਲੋ, ਸਾਸਰੀ ਕਾਲ।
ਸ਼ਾਸਰੀ ਕਾਲ ਜੀ।
ਹੋਰ ਕੀ ਹਾਲ-ਚਾਲ?
ਠੀਕ ਈ ਨੇ।
ਕਿ ਹੋ ਗਿਆ ਬੜੇ, ਹਾਂ ਸਾਡੇ ਤੇ ਵਧੀਆ ਨੇ। ਕਿ ਹੋ ਗਿਆ, ਤਬੀਅਤ ਨੀ ਠੀਕ ਤ੍ਹ‌ਾਡੀ?
ਨ‌ਈਂ-ਨ‌ਈਂ, ਤਬੀਅਤ ਤੇ ਠੀਕ ਹੈਗੀ ਐ। ਪਰ ਇੱਥੇ ਕਲਾਈਮੇਟ ਥੋੜਾ ਜਹਾ ਏਦਾਂ ਦਾ ਹੋਇਆ ਪਿਆ ਹੈਗਾ ਕਿ ਅ ਗਰਮੀ ਬਹੁਤ ਐ, ਸਾਡੇ ਇੱਧਰ।
ਹਾਂ ਅੱਛਾ।
ਉਹਦੇ ਕਰਕੇ ਨਾ ਮਤਲਬ ਪਰੇਸ਼ਾਨ ਹੋ ਜਾਂਦਾ ਐ ਕਿ ਬੰਦਾ, ਫਟਾ-ਫਟ ਜਿੰਨੀ ਜਲਦੀ ਤੋਂ ਜਲਦੀ ਕੰਮ ਕਰੋ ਤੇ ਬੰਦਾ ਕਹਿੰਦਾ ਪੱਖੇ ਥੱਲੇ ਆ ਕੇ ਬੈਠ ਜਾਓ। ਪਰ ਉਹ ਕੰਮ ਵੀ ਜਲਦੀ ਨ‌ਈ ਹੋ ਪਾਂਦਾ ਉਥੋਂ ਗਰਮੀ ਚ ਕੰਮ ਕਰਨਾ ਪੈ ਜਾਂਦਾ ਹੋਰ ਤੇ ਬੜੀ ਇਰੀਟੇਸ਼ਨ ਹੁੰਦੀ ਹੈਗੀ ਐ। ਪਸੀਨਾ ਇਨਾ ਵਗਦਾ ਇੰਨਾ ਪਸੀਨਾ ਵਗਦਾ ਹੈ ਕਿ ਬਹੁ ਬੁਰਾ ਹਾਲ ਹੋ ਜਾਂਦਾ ਹੈਗਾ, ਕੰਮ ਕਰ ਰਨ ਦਾ ਜੀ ਨੀ ਕਰਦਾ, ਬਸ ਪਾਨੀ ਪੀ ਜਾਓ, ਪੱਖੇ ਥੱਲੇ ਬਹਿ ਕੇ ਪਾਣੀ ਪੀ ਜਾਓ ਪੱਖੇ ਥੱਲੇ ਬਹਿ ਜਾਓ।
ਸਾਡੇ ਇੱਥੇ ਤੇ ਇੰਨੀ ਠੰਡੀ ਹਵਾਵਾਂ ਚੱਲਦੀਆਂ ਪਈਆਂ ਨੇ ਨਾ, ਕਿ ਕੀ ਦੱਸਾਂ ਸ਼ਿਮਲਾ ਬੰਨਿਆ ਪਿਆ, ਆਪਾਂ ਕੰਬਲ ਲੈ ਕੇ ਸੋ ਰ‌ਏ ਆ, ਇੰਨਾ ਠੰਡਾ ਮੌਸਮ ਹੈਗਾ। ਇੱਥੇ ਬਾਰਿਸ਼ਾਂ ਸ਼ੁਰੂ ਹੋ ਗਈਆਂ ਨੇ ਤੇ ਹਵਾ ਚੱਲ ਰਹੀ ਐ। ਇੱਥੇ ਤੇ ਮਤਲਬ ਸਾ‌‌ਨੂੰ ਆਪਣੀ ਬੋਡੀ ਨੂੰ ਯਾਦ ਦਿਲਾਣਾ ਪੈਂਦਾ ਏ ਕਿ, ਆਪਾਂ ਪਾਨੀ ਪੀਣਾ। ਇੱਥੇ ਦਾ ਕਲਾਈਮੇਟ ਬਹੁਤ ਅੱਛਾ ਐ, ਬਹੁਤ ਜ਼ਿਆਦਾ ਮਤਲਬ ਬਾਰਿਸ਼ ਹੋ ਜਾਂਦੀ ਏ ਜ਼ਿਆਦਾ ਜ਼ਾਦਾ ਅਗਰ ਗਰਮੀ ਹੁੰਦੀ ਏ ਤੇ ਮੀਂਹ ਵਰ ਜਾਂਦਾ ਏ। ਪਰ ਇੰਨੀ ਵੀ ਜ਼ਿਆਦਾ ਗਰਮੀ ਨੀ ਹੁੰਦੀ। ਕਿ ਬਰਦਾਸ਼ਤ ਨਾ ਹੋਏ। ਹੁਣ ਸਾਊਥ ਸਾਈਡ ਆ ਗਿਆ ਨਾ, ਕ ਮੌਨਸੂਨ ਤੇ ਇੱਥੇ ਵੀ ਮੌਨਸੂਨ ਸਾਡੇ ਵੱਲ ਵੀ ਆ ਗਿਆ। ਹੁਣ ਆਏ ਦਿਨ ਬਾਰਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਤੇ ਬਾਰਿਸ਼ਾਂ ਵੀ ਇਹ ਨੀ ਕਿ ਛੋਟੀਆਂ-ਮੋਟੀਆਂ ਮਤਲਬ ਥੋੜ੍ਹੀ ਬਹੁਤ ਥੋੜ੍ਹੀ ਦੇਰ ਵਾਸਤੇ ਹੋਈ-ਹੋਏ ਤੇ ਪੰਜ-ਛੇ ਘੰਟੇ ਕਿਥੇ ਨ‌ਈਂ ਗਏ ਬਾਰਿਸ਼ ਦੇ
ਅੱਛਾ, ਮੈਂ ਤਾਂ ਤੁਹਾਡੀ ਗੱਲਾਂ ਸੁਣ ਕੇ ਲੱਗਦਾ ਮੈਂ ਤੇ ਹੁਣੇ ਫਲਾਈਟ ਬੁੱਕ ਕਰਾਂ ਤੇ ਤੁਹਾਡੇ ਕੋਲ ਪਹੁੰਚ ਜਾਵਾਂ। ਉਂਕਿ ਮੌਸਮ ਜਿੱਦਾਂ ਤੁਸੀਂ ਦੱਸ ਰ‌ਏ ਓ ਠੰਡਾ ਮੌਸਮ ਹੈਗਾ, ਸ਼ਿਮਲਾ ਬਣਿਆ ਹੋਇਆ ਐ। ਇੱਥੇ ਤਾਂ ਜਿਵੇਂ ਬਿਲਕੁਲ ਭੱਠੀ ਬੰਨੀ ਹੋਈ ਪਈ ਹੈਗੀ ਐ।
ਹਾਂਜੀ।
ਪਲੇ ਤੇ ਬਿਲਕੁਲ ਇੰਨੀ ਗਰਮੀ, ਇੰਨੀ ਗਰਮੀ ਇੰਨੀ ਹਿਊਮਿਨਿਟੀ ਹੋਈ ਪਈ ਹੈਗੀ ਐ ਨਾ ਕਿ ਅ ਸਿਰਫ ਪੱਖਾ ਈ ਨਜ਼ਰ ਆਂਦਾ ਹੈਗਾ। ਹੁਣ ਤੇ ਕਿਸੇ ਵੇਲੇ ਅਹ- ਏਨੀ ਹਿਮਿਡਿਟੀ ਹੋ ਜਾਂਦੀ ਏ ਕੀ ਪੱਖਾ ਵੀ ਕੰਮ ਨੀਂ ਕਰਦਾ। ਫੇਰ ਤੇ ਏ ਸੀ ਈ ਚਲਾਣਾ ਪੈਂਦਾ ਹੈਗਾ। ਇਤਨੀ ਹਿਮਿਡਿਟੀ ਐ, ਪਸੀਨਾ ਈ ਨੀਂ ਸੁਖਦਾ ਪੱਖੇ ਥੱਲੇ ਵੀ। ਪਸੀਨਾ ਏਨਾ ਆਂਦਾ ਹੈਗਾ।
ਹਂ, ਬਲਕਿ ਇੱਥੇ ਤੇ ਤੇ ਆਪਾਂ ਨਾਂ ਨਾ ਕੁਛ ਹੋਰ ਚਲਾ ਰਹੇ ਆਂ, ਸਾਰੀ ਖਿੜਕੀਆਂ ਦਰਵਾਜ਼ਾ ਬੰਦ ਕਰਕੇ ਬੈਠੇ ਇੱਥੇ ਆ ਕਮਰੇ ਦੇ ਅੰਦਰ ਕੰਬਲ ਔੜ ਕੇ ਕਿਉਂਕਿ ਗਰਮੀ ਨੀਂ ਲੱਗ ਰਹੀ ਐ, ਠੰਡ ਅਲੱਗ ਵੱਖਰੀ ਲੱਗ ਰਹੀ ਐ। ਉਹੀ ਤੇ ਮੈਂ ਕਹਿ ਰਿਹਾ ਨਾ ਹੁਣ ਸਾਨੂੰ ਅਗਰ, ਅਹ ਸੋਲਰ ਨੀਂ ਹੈ ਹੋਏਗਾ ਤੇ ਬਈਆ ਬੜੀ ਦਿੱਕਤ ਦਿੱਕਤ ਐ ਸਾਡੇ ਵਾਸਤੇ, ਕਿਉਂਕਿ ਪਾਣੀ ਗਰਮ ਕਿਵੇਂ ਹੋਏਗਾ? ਸਵੇਰੇ ਠ ਠੰਡਾ ਪਾਣੀ ਜਿਵੇਂ ਹੁੰਦਾ ਨਾ ਆਪਾਂ ਅਹ ਸਾਡੇ ਨੌਰਥ ਸਾਈਡ ਹੁੰਦਾ ਸੀ ਕਿ ਠੰਡੇ ਠੰਡ ਦੇ ਟਾਈਮ ਤੇ ਕਿੰਨਾ ਠੰਡਾ ਪਾਣੀ ਹੁੰਦਾ ਸੀ। ਅਸੀਂ ਤੁਸੀਂ ਛੂਹ ਨੀਂ ਸਕਦੇ। ਬਿਲਕੁਲ ਇਸ ਤਰ੍ਹਾਂ ਲੱਗਦਾ ਐ, ਇੱਥੇ ਦਾ ਪਾਣੀ। ਸਵੇਰੇ ਨਹਾਉਣ ਵਾਸਤੇ ਸਾਨੂੰ ਪਾਣੀ ਗਰਮ ਕਰਨਾ ਪੈਂਦਾ, ਫੇਰ ਆਪਾਂ ਨਾਈ ਦਾ ਹੁੰਦਾ। ਮਨਾ ਤੇ ਬੜਾ ਈ, ਮਨਾ ਤਬੀਅਤ ਈ ਖਰਾਬ ਹੋ ਜਾਏ।
ਇੱਕ ਟਾਈਮ ਅਗਰ ਤੁਸੀਂ ਦਸ ਵਜੇ ਲੇਟ ਮੈਂ ਬੋਤ ਦੱਸ ਰਹੀ ਵੀ ਮੈਂ ਦੱਸ ਰੀ ਆ ਕਿ ਦਸ ਵਜੇ ਤੋਂ ਅਹ ਬਾਦ ਅਗਰ ਤੁਸੀਂ ਨਾਨ ਗਏ ਸਾਨੂੰ ਉਬਲਿਆ ਹੋਇਆ ਪਾਣੀ ਮਿਲੇਗਾ ਕਿਤੇ ਤੁਸੀਂ ਚਾਅ ਬਣਾ ਲਓ। ਐਸੀ ਹਿਓਮੀਡਿਟੀ ਹੋਈ ਪਈ ਹੈਗੀ ਏ। ਇਤਨਾ ਗਰਮ ਪਾਣੀ ਨਈ ਆਂਦਾ ਪਿਆ ਹੈਗਾ। ਕੀ ਅਹ ਕੱਪੜੇ ਧੋਣੇ ਹੋਣ, ਚਲੋ ਕੱਪੜੇ ਧੋਣ ਚ ਤੇ ਫੇਰ ਵੀ ਨਈਂ ਕਿਉਂਕਿ ਮਸ਼ੀਨ ਵਗੈਰਾ ਅੱਜ-ਕਲ ਆਟੋਮੈਟਿਕ ਈ ਚੱਲਦੀਆਂ ਨੇਂ। ਫ ਕਿਤੇ ਕਿਚਨ ਦਾ ਕੰਮ ਕਰਨਾ ਹੋਵੇ ਤੇ ਓਦੇ ਚ ਤੇ ਮੈਂ ਭਾਂਡੇ ਧੋਣੇ ਹੋਣ ਜਾਂ ਕੁਛ ਵੀ ਕਰਨੇ ਹੋਣ, ਓਦੇ ਤੇ ਵੀ ਏਨਾਂ ਗਰਮ ਪਾਣੀ ਆਂਦਾ ਐ ਅਸੀ ਓਵੀ ਹੱਸਦੇ ਆ ਕੀ ਜਿਸ ਵੇਲੇ ਅਸੀਂ ਕੈਣੇ ਐ। ਕੀ ਅ ਪਾਣੀ ਸਾਨੂੰ ਗਰਮ ਮਿਲ ਜੇ ਭਾਂਡੇ ਧੋਣ ਵਾਸੇ। ਓਦੋਂ ਸਾਨੂੰ ਏਂਝ ਬਰਫ਼ ਵਾਲਾ ਪਾਣੀ ਮਿਲਦਾ ਹੈਗਾ। ਪਰ ਜਦੋਂ ਅਸੀਂ ਚਾਣੇ ਕੀ ਬਰਫ਼ ਵਾਲਾ ਪਾਣੀ ਮਿਲੇ, ਉਦੋਂ ਸਾਨੂੰ ਉਬਲਿਆ ਹੋਇਆ ਮਿਲਦਾ ਐ। ਗ ਟੈਂਕੀਆਂ ਦਾ ਵੀ ਪਾਣੀ ਬਹੁਤ ਗਰਮ ਆਂਦਾ ਹੈਗਾ। ਕੋਈ ਕੰਮ ਕਰਨ ਦਾ ਜੀਅ ਨੀਂ ਕਰਦਾ ਪਿਆ ਕੀ ਕੋਈ ਕੰਮ ਮਤਲਬ ਰੋਟੀ ਵੀ ਬਣਾਣੀ ਹੋਏ ਨਾਂ ਤੇ ਓ ਵੀ ਹੁੰਦਾ ਕੀ ਹਲਕਾ-ਫੁਲਕਾ ਬਣਾ ਕੇ ਤੇ ਫਟਾ-ਫਟ ਪੱਖੇ ਥੱਲੇ ਬਹਿ ਜਈਏ ਅਸੀਂ।
ਦੇੇਖ ਲਓ ਆਪਾਂ ਏ ਕਿ ਦੇਸ਼ ਚ ਰੈਂਣੇ ਆਂ ਪਰ ਕਿੰਨਾ ਫ਼ਰਕ ਐ, ਓਥੇ ਤੁਸੀਂ ਗਰਮੀ ਨਾਲ ਪਰੇਸ਼ਾਨ ਹੋ। ਏਥੇ ਆਪਾਂ ਪਰੇਸ਼ਾਨ ਤੇ ਨੀਂ ਆਂ, ਸਾਨੂੰ ਤੇ ਅੱਛਾ ਈ ਲੱਗ ਰਿਹਾ ਕਿਉਂਕਿ ਕਿ ਬਈ ਗਰਮੀ ਨੀਂ ਬਰਦਾਸ਼ਤ ਐ। ਬਾਕੀ ਠੰਡ ਫਿਰ ਵੀ ਬਰਦਾਸ਼ ਹੋ ਜਾਂਦੀ ਐ, ਠੰਡ ਵੀ ਨੀਂ ਕਵਾਂਗੇ। ਬੜਾ ਅੱਛਾ ਜਿਆ ਈ ਮੌਸਮ ਏ ਕਿ ਬਾਰ ਤੁਸੀਂ ਅਗਰ ਨਿਕਲੋ ਤਾਂ ਏਨੀ ਤੇਜ਼ ਹਵਾ ਚੱਲਦੀ ਪਈ ਐ ਕੀ ਤਾਨੂੰ ਉੜਾ ਕੇ ਨਾਂ ਲੈ ਜਾਏ।
ਖਿੜਕੀ, ਦਰਵਜੇ ਅਗਰ ਖੁੱਲ੍ਹੇ ਰੈ ਜਾਣ ਨਾਂ ਤੇ ਬ ਠਾ-ਠਾ ਵੱਜਦੇ ਨੇਂ। ਤਾਂ ਈ ਕਰਕੇ ਖਿੜਕੀ ਦਰਵਜ ਜੇ ਬੰਦ ਕੀਤੇ ਐ, ਫੇਰ ਵੀ ਖਿੜਕੀਆਂ ਤੋਂ ਹਵਾ ਆਈ ਜਾਂਦੀ ਏ ਥੋੜੀ ਬੋਤ ਠੰਡੀ-ਠੰਡੀ ਕੰਬਲ ਖੇਸ ਲੈ ਕੇ ਅੰਦਰ ਬੈਠੋ, ਚਾਹ ਪੀਓ। ਇਹੋ ਜਹਾ ਮੌਸਮ ਹੈਗਾ। ਤੇ ਕਦੀ-ਕਦੀ ਤੇ ਅ ਬਾਰਿਸ਼ ਹੋ ਜਾਂਦੀ ਐ ਤੇ ਬਹੁਤ ਅੱਛਾ, ਇੱਥੇ ਦੀ ਮਿੱਟੀ ਵੀ ਬੜੀ ਅੱਛੀ ਐ ਕਲਾਈਮੇਟ ਤਾਂਈ ਤੇ ਇਹਦੇ ਇੱਥੇ ਦਾ ਬਹੁਤ ਕਹਿੰਦੇ ਨੇਂ ਨਾਂ ਕਿ ਬਹੁਤ ਅੱਛਾ ਐ, ਲੋਕੀ ਇੱਕ ਵਾਰੀ ਆ ਜਾਣ ਤੇ ਜਾਣ ਦਾ ਜੀਅ ਨਹੀਂ ਕਰਦਾ ਉਹਨਾਂ ਦਾ। ਕਲਾਈਮੇਟ ਕਰਕੇ ਹੀ ਤੇ ਇੱਥੇ ਦਾ ਮਿੱਟ ਮਿੱਟੀ ਵੀ ਇੰਨੀ ਸੋਹਣੀ ਐ ਕਿ ਅਗਰ ਬਾਰਿਸ਼ ਵੀ ਹੋ ਜਾਂਦੀ ਐ ਨਾਂ ਤੇ ਮਿੱਟੀ ਇੱਥੇ ਦੀ ਸਾਰਾ ਦਾ ਸਾਰਾ ਪਾਣੀ ਐਬਜ਼ੋਰਬ ਕਰ ਲੈਂਦੀ ਐ। ਬਹੁਤ ਉਪਜਾਊ ਤੇ ਬਹੁਤ ਅੱਛੀ ਮਿੱਟੀ ਟੀ ਹੈਗੀ ਇੱਥੇ ਦੀ
ਓ ਤੇ ਹੈਗਾ ਈ ਐ ਓਥੇ ਮੇਰਾ ਸੁਣ ਕੇ ਜੀ ਹੋ ਰਿਆ ਹੈਗਾ, ਕੀ ਮੈਂ ਨਾਂ ਕੇੜਾ ਵੇਲਾ ਹੋਵੇ, ਮੈਂ ਤਾਂ ਐਸੀ ਜਗ੍ਹਾ ਪਹੁੰਚ ਜਾਵਾਂ ਕੀ ਜੇੜੀ ਠੰਡੀ ਜਗ੍ਹਾ ਹੋਵੇ। ਇੱਕ ਤੇ ਅੱਛਾ ਮੈਨੂੰ ਨਾਂ ਸਵੈਟਿੰਗ ਵੀ ਬਹੁਤ ਹੁੰਂਦੀ ਏ, ਤੇ ਮੈਨੂੰ ਗਰਮੀ ਨੂੰ ਗਰਮੀ ਭਾਵੇਂ ਹੋਵੇ। ਫਿਰ ਜੇਰਾ ਸ ਅ ਹਿਊਮਿਡਿਟੀ ਹੁੰਦੀ ਏ ਨਾਂ, ਮੇਰੇ ਤੋਂ ਐ ਨੀ ਬਰਦਾਸ਼ਤ ਹੁੰਦੀ ਫਿਰ। ਜੀ, ਹਿਊਮਿਡਿਟੀ ਬਿਲਕੁਲ ਬਿਲਕੁਲ ਨੀਂ ਬਰਦਾਸ਼ਤ ਹੁੰਦੀ ਏ, ਬ ਜੀ ਹੁੰਦਾ ਕਿਸੇ ਠੰਡੀ ਜਗ੍ਹਾ ਤੇ ਪੋਂਚ ਜੋੋ।
ਸੋਚੋ ਤੁਸੀਂ ਦੱਸ ਰੇ ਓ ਐ ਓਥੇ ਏਨੀ ਗਰਮੀ ਐ ਕੀ ਚਾਲੀ, ਬਿਆਲੀ, ਪੰਤਾਲੀ, ਅਠ ਪੰਤਾਲੀ ਡਿਗਰੀ ਟੈਂਪਰੇਚਰ ਚਲਾ ਗਿਆ ਐ। ਤੇ ਏਥੇ ਏ ਬਾਈ ਡਿਗਰੀ ਟੈਂਪਰੇਚਰ ਐ, ਸੋਚੋ। ਬਾਈ, ਪੱਚੀ ਰਾਤੀ ਤੇ ਅਠਾਰਾਂ ਚਲਾ ਜਾਂਦਾ। ਟੈਂਪਰੇਚਰ।
ਤਾਨੂੰ ਤੇ ਫੇਰ ਕੰਬਲ ਲੈ ਕੇ ਸੌਣਾ ਪੈਂਦਾ ਹੋਏਗਾ।
ਓਈ ਤੇ ਮੈਂ ਕੈ ਰੀ ਆ ਨਾਂ ਕੀ ਕੰਬਲ ਲੈ ਕੇ ਸੋਨੇ ਆ ਆਪਾਂ। ਪੱਖਾ ਵੀ ਨੀਂ ਚਲਾਂਦੇ ਬਲਕਿ ਮੁੰਡਾ ਤਾਂ ਵੀ ਮੇਰਾ ਕਹਿੰਦਾ ਐ ਕਿ ਮੰਮਾ ਪੱਖਾ ਚਲਾ ਦੋ, ਗਰਮੀ ਲੱਗ ਰਹੀ ਐ। ਮੈਂ ਕਿਹਾ ਤੂੰ ਬਾਈ ਕੰਬਲ ਉਤਾਰ ਲਾ ਪਰ ਪੱਖਾ ਨਈਂ ਚਲਾ ਸਕਦੇ ਫਿਰ ਤਬੀਅਤ ਥੋੜ੍ਹੀ ਨਾਂ ਖ਼ਰਾਬ ਕਰਨੀ ਐ ਕਿਉਂਕਿ ਹਵਾ ਵੀ ਬਾਹਰੋਂ ਚੱਲਦੀ ਪਈ ਐ ਠੰਡੀ, ਆਪਾਂ ਨਈਂ ਆਪਣਾ ਖੁਦ ਦਾ ਧਿਆਨ ਰੱਖਾਂਗੇ। ਹਾਂਜੀ। ਹਾਂਜੀ ਉਹੀ ਐ, ਪਾਣੀ ਇੰਨਾ ਠੰਡਾ ਐ ਹੱਥ ਧੋਣ ਜਾਓ ਤਾਂ ਠੰਡ ਜਿਹੀ ਲੱਗਦੀ ਐ। ਬਲਕਿ ਮੇਰੀ ਮੰਮਾ ਤੇ ਓਧਰ ਨੋੌਰਥ ਸਾਈਡ ਰਹਿੰਦੇ ਨੇਂ ਉਹ ਜਦੋਂ ਮਰੇ ਕੋਲ ਆਂਦੇ ਬਈਆ ਮੈਨੂੰ ਤਾਂ ਠੰਢ ਲੱਗ ਰਹੀ ਐ, ਉਹ ਜਿਹਾ ਮੌਸਮ ਹੈਗਾ ਇੱਥੇ। ਮੈਂ ਕਿਹਾ ਬਸ ਮੰਮੀ ਦੇਖ ਲਓ, ਇੱਕ ਹੀ ਦੇਸ਼ ਹੈਗਾ ਪਰ ਕਲਾਇਮਟ ਦਾ ਕਿ ਉੱਥੇ ਦਾ ਕਲਾਈਮੇਟ ਕਿੰਨਾ ਗਰਮ ਐ, ਤੇ ਇੱਥੇ ਦਾ ਕਲਾਈਮੇਟ ਦੇਖ ਲਓ ਕਿੰਨਾ ਅੱਛਾ ਐ ਕਿ ਲੋਕੀ ਇੱਕ ਵਾਰੀ ਆ ਜਾਨ ਤੇ ਜਾਣ ਦਾ ਉਹਨਾਂ ਦਾ ਜੀਅ ਨਾਂ ਕਰੇ। ਨਾਲੇ ਇੱਥੇ ਹੁੰਦੀ ਏ ਕਦੀ ਕਦਾਰ ਗਰਮੀ ਬਸ ਪਰ ਉਹ ਵੀ ਗਰਮੀ ਇਹੋ ਜਿਹੀ ਨ੍ਹੀਂ ਹੁੰਦੀ ਕਿ ਤੁਾਨੂੰ ਚੁਭੇ ਜਾਂ ਯੂਮਿਡਿਟੀ ਹੋਏ, ਉਹ ਗਰਮੀ ਇਹੋ ਜਿਹੀ ਹੋਏਗੀ ਕਿ ਗਰਮੀ ਹੈ ਪਰ ਧੁੱਪ ਨਿਕਲੀ ਐ। ਪਰ ਹਵਾ ਚੱਲ ਰਹੀ ਐ।
ਹਾਂਜੀ, ਉਹ ਵੀ, ਉਹ ਵੀ ਠੀਕ ਐ। ਉਹ ਵੀ ਠੀਕ ਐ। ਕਿ ਜਿਵੇਂ ਤੁਸੀਂ ਕਹਿ ਰਹੇ ਹੋ ਨਾਂ ਕਿ ਇੱਥੇ ਆ ਜਾਓ ਤੇ ਵਾਪਿਸ ਜਾਣ ਦਾ ਮਨ ਕੀ ਨਹੀਂ ਕਰਦਾ। ਹੁਣ ਤੇ ਇੱਥੇ ਅਸੀਂ ਬੈਠੇ ਆਂ, ਸਾਡਾ ਤੇ ਇੱਥੇ ਰਹਿਣ ਦਾ ਵੀ ਜੀਅ ਨੀਂ ਕਰਦਾ। ਅਸੀਂ ਇੱਥੋਂ ਭੱਜ ਲਈਏ ਸਾਡਾ ਤੇ ਉਹ ਹਾਲ ਹੋਇਆ ਪਿਆ।
ਹਾਂਜੀ ਹੁੰਦਾ ਈ ਐ, ਮੈਨੂੰ ਪਤਾ। ਹਾਂਜੀ, ਇਨਸਾਨ ਫਿਰ ਵੀ ਠੰਡੀ ਬਰਦਾਸ਼ਤ ਕਰ ਲਏ, ਪਰ ਗਰਮੀ ਨਹੀਂ ਬਰਦਾ ਲਾਸ਼ ਹੋ ਪਾਂਦੀ, ਖਾਸ ਕਰ ਉਹ ਇਹ ਏ ਹੁਮਸ ਵਾਲੀ ਗਰਮੀ ਜਿਹੜੀ ਮੀਂਹ ਦੇ ਬਾਅਦ ਹੋ ਜਾਂਦੀ ਐ ਨਾਂ ਉਮਸ ਜਿਹਾ
ਹਂ, ਚਿਪ ਚਿਪੀ ਜੀ ਜਿਹੜੀ ਹੁੰਦੀ ਹੈਗੀ ਐ, ਮੀਂਹ ਵਰਦੇ ਚ ਚ ਧੁੱਪ ਨਿਕਲ ਆਏਗੀ। ਹਵਾ ਨ੍ਹੀਂ ਚਲੇੇਗੀ ਤੇ ਇਹ ਬਹੁਤ ਮਤਲਬ ਆਪਣੇ ਆਪ ਚ ਈ ਲੱਗਦਾ ਹੈਗਾ ਕਿ ਬਸ ਮੈਂ ਤੈਨੂੰ ਨਾਨ ਚਲੇ ਜਾਏ ਬੰਦਾ ਜਾਂ ਫੇਰ ਏਸੀ ਚ ਬੈਠ ਜਾਏ।
ਹਾਂਜੀ, ਉਹ ਤੇ ਹੈ ਹੀ ਹੈ ਬਟ ਉਹੀ ਹੈ ਹੁਣ ਇੰਨਾ ਜ਼ਿਆਦਾ ਕਲਾਈਮੇਟ ਚੇਂਜ ਦਾ ਫ਼ਰਕ ਹੈਗਾ, ਹੈ ਕਿ ਇਹਦੇ ਕਰਕੇ ਨਾ ਤਬੀਅਤ ਵੀ ਲੋਕ ਲੋਕਾਂ ਦੀ ਬਹੁਤ ਖ਼ਰਾਬ ਹੋ ਰਹੀ ਹੈ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਹੁਣ ਸੋਚੋ ਆਪਾਂ ਇੱਥੋਂ ਨੌਥ ਸਾਈਡ ਜਾਈਏ ਤੇ ਆਪਾਂ ਉੱਥੇ ਸਰਵਾਈਵ ਨਹੀਂ ਕਰ ਪਾਉਂਦੇ ਹਾਂ। ਉਹ ਲੋਕ ਇੱਥੋਂ ਆਉਣ ਤੇ ਇੱਥੇ- ਇੱਥੇ ਚਲੋ ਉਹਨਾਂ ਨੂੰ ਅੱਛਾ, ਤੇ ਲੱਗਦਾ ਪਰ ਫਿਰ ਇੱਥੋਂ ਉੱਥੇ ਜਾਂਦੇ ਨੇ ਨੌਰਥ ਸਾਈਡ ਫੇਰ ਦਿੱਕਤਾਂ ਸ਼ੁਰੂ ਕਿ ਕਦੀ ਬੁਖਾਰ ਹੋ ਜਾਂਦਾ ਗਰਮ- ਸਰਦ ਕਰਕੇ ਕਦੀ ਕੁਛ ਪ੍ਰੋਬਲਮ ਹੋ ਜਾਂਦੀ ਹੈ। ਬੜਾ ਹੀ ਦਿੱਕਤ ਹੈ, ਮਤਲਬ ਬੈਲੇਂਸ ਨਹੀਂ ਹੈਗਾ।
ਇਹ ਤੇ ਫੇਰ ਦਿੱਕਤ ਹੋ ਜਾਂਦੀ ਹੈ ਨਾ ਕਿ ਅ ਸਰੀਰ ਉਹਨਾ ਬਰਦਾਸ਼ਤ ਹੀ ਨਹੀਂ ਕਰ ਪਾਉਂਦਾ ਹੈਗਾ। ਕਿ ਇੱਕਦਮ ਨਾਲ ਠੰਡਾ ਹੋਵੇ ਗਰਮ ਮੌਸਮ ਹੋਵੇ ਇਹ ਹੁਣੇ ਹੀ ਐਸੇ ਮਾਹੌਲ ਵੀ ਲੱਗਦਾ ਹੈਗਾ ਹੈਤਬ ਇਨਸਾਨ ਬਾਹਰੋਂ ਆਉਂਦਾ ਹੈਗਾ ਹੈ। ਗਰਮੀ ਚ ੋਂ ਹੁੰਦਾ ਹੈ ਜੀ ਠੰਡਾ ਪਾਣੀ ਪੀ ਲਓ ਉਸਦੇ ਚ ਹੀ ਕੰਮ ਖ਼ਰਾਬ ਹੋ ਜਾਂਦਾ ਹੈਗਾ ਸਰਦੀ ਚ ਖਾਮ ਲੱਗ ਜਾਂਦਾ ਹੈਗਾ ਹੈ। ਤੇ ਬੰਦਾ ਨੈਚੁਰਲ ਜਿਹੀ ਗੱਲ ਜੋ ਵੀ ਬਾਹਰੋਂ ਆਏਗਾ ਗਰਮੀ ਜੋਗਾਏਗਾ ਥੋੜਾ ਠੰਡਾ ਪਾਣੀ ਮਿਲ ਜਾਏ। ਦੋ-ਪੰਜ ਮਿੰਟ ਅਗਰ ਵੇਟ ਕਰਕੇ ਪੀਓ, ਨਾ ਤੇ ਫੇਰ ਵੀ ਥੋੜਾ ਫਰਕ ਫਰਕ ਪੈਂਦਾ ਹੈਗਾ, ਪਰ ਆਉਂਦੇ ਸਾਰ ਜੋ ਪੀ ਲੈਂਦੇ ਨੇ ਤੇ ਫੇਰ ਉਹ ਤੇ ਸਿੱਧਾ ਫੇਰ ਇੱਕ ਦੋ ਦਿਨਾਂ ਬਾਅਦ ਡਾਕਟਰ ਕੋਲ ਹੀ ਭੱਜਦੇ ਨੇ ਕਿਉਂਕਿ, ਬੋਡੀ ਇੰਨੀ ਗਰਮ ਹੋਈ ਹੁੰਦੀ ਹੈ। ਉਹ ਤੋਂ ਠੰਡਾ-ਠੰਡਾ ਪਾਣੀ ਪੀ ਲਵੋ। ਤੇ ਫੇਰ, ਬੋਡੀ ਉਸ ਤਰੀਕੇ ਦੀ ਥੋੜੀ ਨਾ ਹੁੰਦੀ। ਇੱਕਦਮ ਠੰਡਾ ਇੱਕਦਮ ਗਰਮ ਫੇਰ, ਨਹੀਂ, ਬੋਡੀ ਬਰਦਾਸ਼ਤ ਕਰ ਪਾਉਂਦੀ ਹੈ। ਵੀ ਕਦੀ ਫਲੂ ਹੋ ਜਾਣਾ, ਤੇ ਕਦੀ ਫੀਵਰ ਹੋ ਜਾਣਾ। ਇਹ ਸਭ ਚੀਜ਼ਾਂ ਹੋ ਜਾਂਦੀਆਂ ਨੇ ਹੈਂ। ਬੰਦਾ ਪਰੇਸ਼ਾਨ ਹੋ ਜਾਂਦਾ ਹੈਗਾ ਹੈ, ਕਿ ਹੁਣ ਗਰਮੀ ਚ ਗਰਮੀ ਚ ਇਹ ਸਭ ਚੀਜ਼ਾਂ ਹੋਰ ਜ਼ਿਆਦਾ ਨਾ ਅਹ ਪਰੇਸ਼ਾਨ ਕਰਦੀਆਂ ਹੈਗਆਂ ਨੇ। ਇੱਕ ਜਾਂ ਬੁਖਾਰ ਜਿਹਨੂੰ ਹੋ ਜਾਵੇ। ਜਾਂ ਫਲੂ ਵਗੈਰਾ ਹੋ ਜਾਵੇ, ਇੱਕ ਮੂੰਹ ਦਾ ਸਵਾਦ ਵੀ ਸਾਰਾ ਖ਼ਰਾਬ ਹੋ ਜਾਂਦਾ ਹੈ। ਹੁਣ ਇਕਦਮ ਨਾਲ ਸਭ ਚੀਜਾ ਹੈ ਗਰਮੀ ਦੇ ਕਰ ਹੀ। ਸਭ ਹੋ ਜਾਂਦਾ ਹੈਗਾ ਹੈ ਤਾਂ ਬੰਦਾ ਗਰਮੀ ਘੱਟ ਬਾਧ ਹੋਏ ਨਾ ਤੇ ਫੇਰ, ਬੰਦਾ ਤਾਂ ਵੀ ਥੋੜ੍ਹਾ ਬਰਦਾਸ਼ਤ ਕਰ ਲੈਂਦਾ ਚੱਲ ਹੁਣ। ਮੌਸਮ ਠੀਕ ਹੈਗਾ ਪਾਣੀ ਵਗੈਰਾ ਵੀ ਬੰਦਾ ਸਾਦਾ ਹੈ, ਮਿਕਸ ਕਰਕੇ ਪੀ ਲੈਂਦਾ ਹੈ ਠੰਡਾ। ਪਰ ਜਦੋਂ ਇੱਕਦਮ ਇੰਨੀ ਗਰਮੀ ਹੁੰਦੀ ਹੈ ਨਾ, ਉਦੋਂ ਇਹ ਸਭ ਚੀਜ਼ਾਂ ਵੀ ਪੀ ਟਾਈਮ ਤੇ ਹਗਆਂ ਨੇ ਬੁਖਾਰ ਜੁਕਾਮ ਕਿਤੇ ਨਿਕਲ ਜਾਓ ਤੇ ਤੇ ਫੇਰ ਕਿਸੇ ਨੂੰ ਪੁੱਛ ਲੋੋ ਨਾ ਹਾਲ ਚਾਲੋਥ ਕਹੀ ਗੱਲ ਹੈ। ਗਰਮੀ ਚ ਬਾਹਰ ਆਓ ਠੰਡਾ ਪਾਣੀ ਪੀ ਲੋ ਤੇ ਫੇਰ ਜਾਂ ਏਸੀ ਚ ਆ ਕੇ ਬੈਠ ਜਾਓ।
ਸੋਚੋ, ਤੁਹਾਨੂੰ ਮੈਂ ਦੱਸਾਂ ਮੇਰੇ ਘਰ ਤੇ ਕੂਲਰ ਵੀ ਨਹੀਂ ਹੈਗਾ। ਮੈਂ ਬਿਨਾਂ ਕੂਲਰ ਦੇ ਰਹਿ ਰਹੀ ਹਾਂ, ਨਾ ਏਸੀ ਹੈ ਨਾ ਕੂਲਰ ਹੈਗਾ ਕਿਉਂਕਿ ਇੱਥੇ ਦਾ ਮੌਸਮ ਹੀ ਕਾਫ਼ੀ ਹੈ ਤੁਹਾਨੂੰ ਠੰਡਾ ਰੱਖਣ ਵਾਸਤੇ ਨਾਲੇ ਇੱਥੇ ਗਰਮੀ ਪਏਗੀ ਬ ਨਾ ਜ਼ਿਆਦਾ ਤੋਂ ਜ਼ਿਆਦਾ ਪੈਂਤੀ ਡਿਗਰੀ ਹੀ ਟੈਂਪਰੇਚਰ ਜਾਏਗਾ ਜਾਂਾ ਅੜਤੀ ਡਿਗਰੀ ਜਾਏਗਾ ਉਸ ਤੋਂ ਜ਼ਿਆਦਾ ਜਾਣਾ ਹੀ ਨਹੀਂ ਹੈ।
ਇੱਥੇ ਤਾਂ ਸਾਡੇ ਫੋਰਟੀ- ਫਿਵ, ਫੋਟੀ- ਸਿਕਸ ਐਵੇ ਫੋਟੀ ਏਟ ਤ-
ਤੇ ਸੋਚੋ ਪੈਂਤੀ ਪੈਂਤੀ ਡਿਗਰੀ ਟੈਂਪ ਟਪਰੇਚਰ ਦੇ ਵਿੱਚ ਵੀ ਸਾਨੂੰ ਗਰਮੀ ਲੱਗਦੀ ਹੈ ਤੇ ਸੋਚੋ ਸਾਡੇ ਵਾਸਤੇ ਕਿਦਨਾ ਬੁਰਾ- ਹਾਲ ਹੋਏਗਾ ਅਗਰ ਆਪਾਂ ਲੋਕੀ ਉੱਥੇ ਆ ਜਾਈਏ ਜਿੱਥੇ ਬਿਆਲੀ- ਪੈਂਤਾਲੀ ਤੁਸੀਂ ਦੱਸ ਰਹੇ ਹੋ।
ਹਾਂਜੀ, ਇਹ ਗੱਲ ਤੇ ਹੈਗੀ ਆ ਚਲੋ ਤੁਸੀਂ ਮੌਸਮ ਦਾ ਇੰਨਾ ਵਧੀਆ ਦੱਸਿਆ ਹੈਗਾ ਐ। ਕਿਵੇਂ ਮੇਰਾ ਤੇ ਜੀਅ ਕੀਤਾ, ਤੁਹਾਡੇ ਕੋਲ ਆ ਜਾਵਾਂ!
ਮੈਂ ਤਾਂ ਕਹਿ ਹੀ ਰਹੀ ਆਂ ਤੁਸੀਂ ਲੋਕ ਆ ਜਾਓ, ਇੱਧਰ ਦੇ ਮਜ਼ੇ ਲੋ ਲੇਕਿਨ ਫੇਰ ਇੱਥੋਂ ਜਾਣ ਦਾ ਤੁਹਾਡੇ ਲੋਕਾਂ ਦਾ ਜੀਅ ਨੀਂ ਕਰਨਾ।
ਚਲੋ ਚੰਗਾ ਫੇਰ, ਤੁਸੀਂ ਆਪਣਾ ਉੱਧਰ ਦਾ ਕਲਾਈਮੇਟ ਇੰਜੋਏ ਕਰੋ ਅਸੀਂ ਇੱਧਰ ਦਾ ਇੰਜੋਏ ਕਰੀਏ, ਠੀਕ ਐ ਚੰਗਾ ਸਤ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।